ਹੈਲੋ-
ਹਾਂਜੀ ਵੀਰੇ
ਸਾ ਸੀ਼ ਕਾਲ ਜੀ।
ਸਤਿ ਸ਼੍ਰੀ ਕਾਲ ਜੀ। ਕੀ ਹਾਲ ਐ?
ਬਸ ਵਧੀਆ ਜੀ, ਥੋੜਾ ਨਾ ਭਾਈ ਵੋਲੀਯੂਮ ਵਧਾਓ ਅਪਣੇ ਫੋਨ ਦੀ ਥੋੜੀ ਨਾ ਫੋਨ ਘਟ ਵਾਜ਼ ਘੱਟ ਆ ਰਈ ਐ ਜੀ।
ਆਵਾਜ਼ ਦੀ ਆਵਾਜ਼ ਘੱਟ ਆ ਰੀ ਐ।
ਹਾਂਜੀ-ਹਾਂਜੀ ਹੁਣ ਆ ਰਈ ਐ ਜੀ ਅੱਜ ਦਾ ਸਾਡਾ ਟੋਪਿਕ ਹੈਗਾ ਜੀ ਤੂਹਾਰ। ਆਪਾਂ ਦੇਖੋ ਹੁਣ ਜਿੱਦਾਂ ਆਪਾਂ ਸਾਰੇ ਤਿਉਹਾਰ ਮਨਾਣੇ ਹਾਂ ਜੀ ਬਸੰਤ ਪੰਚਮੀ ਮਨਾਣੇ ਆਂ ਜੀ। ਹੁਣ ਆਪਾਂ ਨੁ ਹੈਗਾ ਕਿ ਆਪਾਂ ਸਾਰੇ ਪਰਾ ਮਿਲ ਕੇ ਉਡਾੰਦੇ ਆ ਜੀ ਕਿੰਨਾ ਵਧੀਆ ਲੱਗਦਾ ਜੀ। ਤੁਸੀਂ
ਹੈਲੋ- ਹੈਲੋ।
ਹੈਲੋ।
ਆਵਾਜ਼ ਕੱਟ ਰੀ ਐ, ਇੱਕ ਮਿੰਟ ਤਿਉਹਾਰ ਦਾ ਵੀਰੇ ਪਰ ਹਾਂ-ਹਾਂ ਹੁਣ ਆ ਰਹੀ ਹੈ ਵੀਰੇ।
ਹਾਂਜੀ-ਹਾਂਜੀ ਮੈਂ ਕਿਹਾ ਆਪਾਂ ਆਪਾਂ ਅੱਜ ਦਾ ਟੋਪਿਕ ਹੈਗਾ ਜੀ ਜਿੱਦਾਂ ਤੋਹਾਰ। ਆਪਾਂ ਆ ਮਨਾਣੇ ਹਾਂ ਜੀ ਬਸੰਤ ਪੰਚਮੀ ਕਿੰਨਾ ਵਧੀਆ ਦਾ। ਤੋਹਾਰ ਹੈਗਾ ਜੀ ਆਪਾਂ ਇੱਕ ਦਿਨ ਪਹਿਲੇ ਹੀ ਤਿਆਰੀ ਤੁਰੀ ਸ਼ੁਰੂ ਕਰ ਦਿੰਣੇ ਹਾਂ ਜੀ। ਤਾਨੂੰ ਕਿੱਦਾਂ ਦਾ ਲੱਗਦਾ ਐ ਜੀ ਬਸੰਤ ਪੰਚਮੀ?
ਤਿਉਹਾਰ ਤਾਂ ਆ ਨ ਮਤਲਬ ਨਾ ਪਹਿਲਾਂ ਨਾਲੋਂ ਨਾ ਮਨਾਣੇ ਲੋਕਾਂ ਨੇ ਬਹੁਤ ਹੋਰ ਹਿਸਾਬ ਨਾਲ ਹੀ ਘਰ ਦੇ ਪਹਿਲਾਂ ਇਕੱਠੇ ਹੋ ਕੇ ਮਨਾਂਦੇ ਸੀਗੇ।
ਹਾਂ।
ਹੁਣ ਹੋਰ ਹਿਸਾਬ ਨਾਲ ਚੱਲ ਪਏ ਆ ਨਾ ਲੋਕ ਚਾਹੇ ਦੁਸਹਿਰਾ-ਚਾਹੇ ਕਿਵੇਂ ਹੈ ਨਾ ਜੋ ਵੀ ਕੋਈ ਵੀ ਤਿਉਹਾਰ ਆੰਦੈ ਪੈਲਾਂ ਫੈਮਲੀਸ ਕੱਠੇ ਬੈਹ ਕੇ ਯਾਰਾ ਕੱਠੇ ਜਾਂਦੇ ਸੀ ਘੁੰਮਣ। ਮੇਲਾ ਵੀ ਲੱਗ
ਹਾਂਜੀ-ਹਾਂਜੀ।
ਹੁਣ ਤਾਂ ਆਦਮੀ ਮਤਲਬ ਪਰਿਵਾਰ ਵੀ ਛੋਟੇ ਹੋ ਚੁੱਕੇ ਐ, ਤੇ ਫੇਰ ਹਨਾ ਉਵੇਂ ਦਾ ਰਿਹਾ ਵੀ ਨੀ ਏ ਤਿਉਹਾਰਾਂ ਪ੍ਰਤੀ ਨਾ ਵੀ ਹਾਂ ਕੋਈ ਤਿਉਹਾਰ ਆਯਾ ਤੇ ਇਨੂੰ ਐਂ ਮਨਾਣਾ। ਰੀਤੀ-ਰਿਵਾਜ਼ ਵੀ ਚੇਂਜ ਹੋ ਗਏ ਹੈਂਅ ਕਾਫੀ। ਬਾਕੀ ਜਿਵੇਂ-ਜਿਵੇਂ ਜਨਰੇਸ਼ਨ ਚੇਂਜ ਹੁੰਦੀ ਜਾ ਰੀ ਐ ਤੇ ਇੰਟਰਸਟ ਵੀ ਤਿਉਹਾਰਾਂ ਕਨੀ ਤਾਂ ਘੱਟਦਾ ਹੀ ਜਾ ਰਿਹਾ ਵੈਸੇ। ਓਹੀ ਇੱਕ-ਦੋ ਤਿਉਹਾਰ ਜਿਵੇਂ ਹਨਾ ਵੱਡੇ ਤਿਉਹਾਰ ਅਪਣੇ ਦੀਵਾਲੀ ਹੋ ਗੀ‌।
ਹਾਂਜੀ-ਹਾਂਜੀ।
ਉਹੀ ਤਿਉਹਾਰ ਹੈਗੇ ਆ ਇੱਕ ਦੋ ਜਿਹੜੇ ਠੀਕ। ਢੰਗ ਨਾਲ ਮਨਾਏ ਜਾਂਦੇ ਆਾਂ ਆਪਣੇ ਤਾਂ ਪੰਜਾਬ ਚ ਚਲੋ ਹੈ ਨਾ ਗੁਰੂਆਂ ਦੀ ਧਰਤੀ ਐ ਦੇ ਗੁਰਪੁਰਬ ਵਗੈਰਾ ਤਾਂ ਚੱਲਦੇ ਹੀ ਰਹਿੰਦੇ ਹੈ।
ਹਾਂਜੀ-ਹਾਂਜੀ।
ਜੀ ਵੀਰੇ।
ਹੁਣ ਜਿੱਦਾਂ ਸਾਡੇ ਇੱਥੇ ਵੀ ਹੈਗਾ ਲੋਹੜੀ ਦਾ ਤਿਉਹਾਰ ਜੀ ਕਿੱਦਾਂ ਦਾ ਤੁਹਾਨੂੰ ਪਤਾ ਲੋਹੜੀ ਦਾ ਤਿਉਹਾਰ। ਕਿਨਾ ਵਧੀਆ ਆਪਾਂ ਮਨਾਉਦੇ ਹੈਗੇ ਆ ਜੀ ਹੁਣ ਆਪਾਂ ਵੀ ਅਗੇ ਸਾਰੇ। ਫੈਮਿਲੀ ਮੈਂਬਰ ਇਕੱਠੇ ਹੋ ਕੇ ਮਨਾਉਂਦੇ ਹੈਗੇ ਲੋਹੜੀ ਐਤ ਗਿ ਆਪਾਂ ਆਪਣੇ ਆਪ। ਦੂ ਦੀ ਆਧੀ ਦੀ ਲੋਹੜ ਮਨਾਈ ਜੀ ਆਪਾਂ ਬਹੁਤ ਇੰਜੋਏ ਕੀਤਾ ਜੀ ਤੁਸੀਂ ਮਨਾਉਂਦੇ ਨਿ ਜੀ ਲੋਹੜੀ।
ਹਾਂ ਵੀਰੇ ਮਨਾਦੇ ਹਾ ਆਪਾਂ ਵੀ ਲੋਹੜੀ ਤੇ ਬਾਕੀ। ਲੋੜੀ ਦਾ ਵੀ ਉਹ ਮਤਲਬ ਜਿਵੇਂ ਨਾ। ਪਹਿਲਾਂ ਹੁੰਦੇ ਸੀਗੇ ਲੋਹੜੀ ਵੀ ਹੈ ਨਾ ਆਪਾਂ ਘਰ ਘਰ ਨੇੜੇ ਆਸੇ ਪਾਸੇ ਰਹਿੰਦੇ ਆਾਂ ਉਹਨਾਂ ਨਾ। ਘਰ ਦੇ ਕੇ ਆਉਣੇ ਹੁੰਦੀ ਫਿਰ ਉਹਨਾਂ ਔਰ ਵੀ ਦੇ ਕੇ ਜਾਂਦੇ ਸੀਗੇ। ਚੀਜ਼ਾਂ ਹਨਾ ਮਿਠਾਈਆਂ। ਹੁਣ ਉਹ ਕਲਚਰ ਵੀ ਆਪਣਾ ਖ਼ਤਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਦੇਖਿਆ ਜਾਇਆ ਜੇ।
ਹਾਂਜੀ ਹਾਂਜੀ ਪਹਿਲੇ ਵਰ ਵਰਗਾਾਂ ਨਿ ਉਹ ਚੀਜ਼ਾਂ ਰਹਿ ਗਈਆਂ ਹੁਣ ਭਾਜੀ।
ਹੁਣ ਬਾਕੀ ਹ ਅ ਵੀ ਇਹ ਨਾ ਜਿਵੇਂ ਸਾਡੀ ਸੁਸਾਇਟੀ ਵਾਲੇ ਕੋਸ਼ਿਸ਼ ਕਰਦੇ ਵੀ ਇਕੱਠੀ। ਪੂਰੀ ਸੁਸਾਇਟੀ ਤੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਨਾ ਉਹਨਾਂ ਨੇ। ਬਣਾਇਆ ਕੋਈ ਵੀ ਫੈਸਟੀਵਲ ਹੁੰਦਾ ਨਾ ਉੱਥੇ ਮਨਾਉਂਦੇ ਹਾਂ ਆਪਾਂ ਜਾ ਕੇ। ਹਾਂਜੀ ਹਾਂ ਤੇ ਉੱਥੇ ਅੱਗ ਉਗ ਲਾਉਨੇ ਆ ਲੋਹੜੀ ਬਾਲਦੇ ਆ। ਸ਼ੁਰੂ ਕਰਦੇ ਹਾਂ ਹਾਂਜੀ। ਫ ਛੋਟੇ ਹੁੰਦੇ ਤਾਂ ਜਾਂਦੇ ਵੀ ਸੀਗੇ ਜਿਵੇਂ ਪਹਿਲਾਂ ਬੱਚੇ ਪਿੰਡਾਂ ਚ ਹੁੰਦੇ ਸੀਗੇ ਜਾਂਦਾ ਰਹਿੰਦੇ ਸੀਗੇ। ਉਹਹ ਸੁੰਦਰੀ ਮੁੁੰਦਰੀ ਉਹ ਗਾਣਾ ਗਾ। ਤੇ ਮਹਾਨਾ ਗਲੀ ਆਪਣੀ ਘਰ ਦੇ ਗਲੀ ਚ ਮੰਗ ਲੈਣੀ ਲੋਹੜੀ। ਉਹੋ ਜਿਹੇ ਚੱਲਦੇ ਹੁੰਦੇ ਸੀਗੇ ਹੁਣ ਤਾਂ ਸਾਰਾ ਕਲਚਰ ਹੀ ਖ਼ਤਮ ਹੋ ਗਿਆ। ਹੁਣ ਤਾਂ ਕੋਈ ਅੱਜ ਦਾ ਮੰਗਣਾ ਕੋਈ ਚੱਲ ਮੰਗਣਾ ਇਹਦਾ। ਪਹਿਲਾਂ ਤਾਂ ਹੁੰਦਾ ਸੀ ਨਾ ਕਿਤੇ ਮੰਗਣ ਜਾਓ ਫਿਰ ਉਹ ਗਾਣਾ ਸੁਣਦੇ ਸੀਗੇ। ਜੇ ਕੋਈ ਦੇ ਦਿੰਦਾ ਸੀ। ਦੇ ਦਿੰਦਾ ਸੀਗਾ ਤੇ ਫੇਰ ਉਹਦੇ ਉਹਨੂੰ ਕਹਿ ਦਿੰਦੇ ਸੀਗੇ ਨਾ ਵੀ। ਉਹ ਉੱਚਾਏ ਕਰੋ ਬਹੁਤ ਉੱਚਾ ਹੋ ਮ ਮਤਲਬ ਹੋਰ ਵਧਾਈ ਬਦੂਗਾ ਘਰ। ਜਿਹੜਾ ਨਹੀ ਦਿੰਦੇ ਸੀਗੇ ਫੇਰ ਉਹਨੂੰ ਲੁਚਾ ਕਹ ਕੇ ਕੇ ਪੁੱਠੇ ਚੀਜ਼ਾਂ। ਚੱਲਦੀਆਂ ਸੀਗੀਆਂ।
ਅਛਾ ਜੀ ਤੁਹਾਨੂੰ ਦਸ਼ਹਿਰਾਂ ਕਿੱਦਾਂ ਲੱਗਦਾ ਜੀ ਜਿੰਦਾ ਸਾਡੇ ਇੱਥੇ ਕਲੋਨੀ ਚ ਬਹੁਤ ਧੂਮ ਧਾਮ। ਨਾਲ
ਦੁਸਹਿਰਾਂ ਵੀਰੇ ਮਤਲਬ ਉ ਤਿਉਹਾਰ ਵਧੀਆ। ਹਾਂ ਹਾਂ ਮਨਾਆਦੇ ਹਾਂ। ਪਹਿਲਾਂ ਰਾਮਲੀਲਾ ਸ਼ੁਰੂ ਹੁੰਦੀ ਆ ਮੇਨ ਤਾਂ। ਦੁਸਹਿਰਾ ਤਾਂ ਫਿਰ ਵੀ ਬਾਅਦ ਚ ਆਉਦਾ ਪਹਿਲਾਂ ਰਾਮਲੀਲਾ ਦੇ ਦੇਖਣ ਜਾਨੇ ਹਾਂ ਨੌ ਦਿਨ ਚੱਲਦੀ ਰਹਿਦੀ ਹੈ। ਤੇ ਉਹਦੇ ਬਾਅਦ ਦੁਸਹਿਰੇ ਤੇ ਵੀ ਜਾਂਨੇ ਹਾਂ ਬਾਕੀ ਹੁ ਵੀ ਨਾ ਵ ਦੁਸਹਿਰੇ ਦਾ। ਚਲੋ ਤਿਉਹਾਰ ਤਾਂ ਚਲੋ ਸਾਰੇ ਵਧੀਆ ਹੁੰਦੇ ਨੇ। ਬਾਕੀ ਨਾ ਜਿਵੇਂ ਜਿਵੇਂ ਮਤਲਬ ਪੰਜਾਬ ਚ। ਪੰਜਾਬੀ ਘੱਟ ਗਏ ਨੇ ਸਾਡੇ ਵਾਲੇ ਏਰੀਏ ਚ ਤਾਂ ਬਾਹਰ ਦੇ ਲੋਕ। ਹੁੰਦਿਆਂ ਮੇਲੇ ਤੇ-ਤੇ ਆਪਣੇ ਵਾਲੇ ਤਾਂ ਦਿਖਦੇ ਨੀ ਹੁੰਦੇ।
ਹਾਂਜੀ ਹਾਂਜੀ।
ਜੀ ਜੀ ਤੇ ਮਤਲਬ ਨਾ ਜਿਵੇਂ ਪਹਿਲਾਂ ਮਤਲਬ ਨਾ ਏਰੀਏ ਦੇ ਹਿਸਾਬ ਨਾਲ ਹੁੰ ਜਿਵੇਂ ਹੁਣ ਪੰਜਾਬ ਵਾਲੇ ਨੇ। ਪੰਜਾਬ ਵਾਲੇ ਮਨਾਂਦੇ ਆ ਅਲੱਗ ਢੰਗ ਨਾਲ ਹਨਾ ਹੁਣ ਬ। ਜਨਤਾ ਹੋ ਮਤਲਬ ਬਾਹਾਰ ਦੀ ਜ਼ਿਆਦਾ ਤਾਂ ਫਿਰ ਅ। ਉਸ ਹਿਸਾਬ ਨਾਲ ਮਨਾਇਆ ਜਾਂਦਾ ਹੈ ਉਹ ਚੀਜ਼ਾਂ ਨਾ ਮਤਲਬ ਚੇਂਜ ਹੁੰ। ਜਾ ਰਹੀਆਂ ਨੇ ਕਾਫੀ ਹਣਾ ਤੇ ਉਹ ਚੀਜ਼ਾਂ ਦਾ ਫ਼ਰਕ ਤਾਂ ਪੈਂਦਾ ਹੀ ਹੈ।
ਹਾਂਜੀ ਹੁਣ ਜਿੱਦਾਂ ਰੱਖੜੀ ਦਾ ਤਿਉਹਾਰ ਹੈ ਤੁਹਾਨੂੰ ਪਤਾ ਭੈਣ ਭਰਾਵਾਂ ਦਾ ਤਿਉਹਾਰ ਹੁੰਦਾ ਜੀ ਕਿੰਨਾ ਦੋਹੀ ਬਣਾਉਦੇ ਹੈਗੇ ਆਪਾਂ ਸਾਰੇ ਇਕਠੇ ਹੋ ਜਾਂਦੇ ਆ ਜੀ ਭੈਣ ਭਰਾਵਾਂ। ਵਧੀਆ ਤਰੀਕੇ ਨਾਲ ਮਨਾਉਦੇ ਹੈਗੇ ਆ ਜੀ ਤੁਸੀ ਤਾ। ਤੁਸੀ ਕਿਥੇ ਮਨਾਨੇਂ ਜੀ ਰੱਖੜੀ ਦਾ ਤਿਉਹਾਰ?
ਰੱਖੜੀਆਂ ਤਾਂ ਬਸ, ਕੈਦਰੀ ਘਰੇ ਭੈਣ ਤਾਂ ਅਜੇ ਘਰੇ ਰਹਿੰਦੀ ਆ ਸਾਡੇ, ਘਰੇ ਬੰਨ ਬੰਨ ਹੋ ਜਾਂਦੀ ਹੈ। ਤੇ ਚਾਚੇ ਦੀ ਕੁੜੀ ਆ, ਉਹ ਵੀ ਬੰਨ ਜਾਂਦੀ ਆ। ਉਹ ਦੋਹਾਂ ਦਾ ਘਰ ਥੋੜ੍ਹੀ ਜੀ ਅੱਗੇ ਆ, ਆਹੀ, ਪਰ ਕਿਉਂ ਆ ਵੀ, ਜਿਹੜੇ ਮਤਲਬ ਡੈਡੀ ਦੇ ਕਜ਼ਨਸ ਨੇ ਉਹ ਵੀ ਆ ਜਾਂਦੀਆਂ, ਭੂਆ ਲੱਗਦੀਆਂ ਨੇ ਜਿਹੜੀਆਂ।
ਅੱਛਾ ਜੀ।
ਉਹ ਵੀ ਆ ਜਾਂਦੀਆਂ। ਬਾਕੀ ਮਤਲਬ, ਮਾਮੇ ਦੀਆਂ ਕੁੜੀਆਂ, ਮਾਸੀ ਦੀਆਂ ਕੁੜੀਆਂ, ਉਹ ਵੀ ਆ ਜਾਂਦੀਆਂ।
ਅਛਾ ਜੀ।
ਹਾਂ ਬਾਕੀ, ਭੂਆ ਮਤਲਬ ਖਰਚਾ ਵੀ ਹੋ ਜਾਂਦਾ ਬਾਕੀ, ਪਿਆਰ ਵੀ ਬਹੁਤ ਮਿਲਦਾ, ਉਹ ਤਾਂ ਹਾਂਜੀ। ਕੋਈ ਹੁੰਦਾ ਭੈਣ-ਭਰਾ ਤਾਂਹੀ, ਆਂਦਾ ਐਂ ਤਾਂ ਕੌਣ ਈ ਹਣਾ। ਬਾਕੀ ਉ ਆਂਵੀ ਰਿਸ਼ਤੇ ਧਾਗੇ ਨਾਲ ਉਹ ਆ, ਨਾ ਕਾਫੀ ਵੱਧਕੇ ਹੁੰਦੇ ਆ ਚਲੋ ਉਹ ਤਾਂ ਧਾਗਾ ਹੀ ਹੈ, ਜਸਟ ਬੰਨਦੇ ਨੇ ਬਟ ਉਹ, ਇੱਕ ਵਿਸ਼ਵਾਸ ਦੇ ਤੌਰ ਤੇ ਬਨਿਆ ਜਾਂਦਾ ਹੈ ਧਾਗਾ।
ਚਾਹੀਦਾ ਵਧੀਆ ਗੱਲ ਹੈ ਜੀ, ਵਧੀਆ ਗੱਲ ਹੈ ਜੀ।
ਜੀ ਵੀਰੇ
ਹੁਣ ਜਿੱਦਾਂ ਹੁਣ, ਸਾਡੇ ਏਦਾਂ ਹੈਗਾ, ਦੀਵਾਲੀ-ਦੀਵਾਲੀ ਕਿੱਦਾਂ ਵਧੀਆ ਤੱਰੀਕੇ ਨਾਲ ਮਨਾਂਦੇ ਹੈਗੇ ਜੀ, ਲਾਈਟਾਂ-ਲੂਟਾਂ ਚਲਾਕੇ ਸਾਰਾ ਕੁੱਝ ਕਰ ਕੇ ਗੁਰਦੁਆਰੇ ਮੱਥਾ ਟੇਕਕੇ ਉਥੇ ਵੀ ਜਗਾਣੀਆਂ ਮੋਮਬੱਤੀਆਂ ਸਾਰਾ ਪਰਿਵਾਰ ਮਿਲਕੇ ਖਾਣਾ-ਪੀਣਾ, ਤੁਸੀ ਕਿੱਦਾਂ ਮਨਾਂਦੇ ਜੀ ਦੀਵਾਲੀ?
ਦੀਵਾਲੀ ਵੀਰੇ, ਪੰਜਾਬ'ਚ ਤਾਂ ਸੇਮ ਹੀ ਆ ਸਾਰਿਆਂ ਦੇ ਘਰ। ਉਹੀ ਮਤਲਬ ਇਕ-ਦੋ ਦਿਨ ਪਹਿਲਾਂ ਦੀਵੇ ਵਗੈਰਾ ਬਾਲਣੇ ਸ਼ੁਰੂ ਹੀ ਕਰ ਦਿੰਨੇ ਆ ਨਾ, ਆਪਣੇ ਨਾ ਘਰਦੇ, ਤੇ ਉਹੀ ਹਨਾ, ਗੁਰਦੁਆਰੇ ਜਾਕੇ ਮੋਮਬੱਤੀਆਂ ਬਾਲਕੇ ਆਣੀਆਂ ਹਨਾ, ਤੇ ਜੇ ਜਿਹੜੇ ਮੰਦਿਰ ਆਪਾਂ ਮੰਨਦੇ ਆ ਨਾ ਉਥੇ ਮੋਮਬੱਤੀ ਲਾਕੇ ਆ ਜਾਣੀ, ਫੇਰ ਇਕ ਨਲਕੇ ਦੇ ਜਾਂ ਹਨਾ, ਜਿਥੇ ਪਾਣੀ ਦਾ ਬੋਰ ਹੁੰਦਾ ਹਨਾ, ਖਵਾਜੇ ਦਾ ਦੀਵਾ ਲਾਣਾ ਪੰਜਾਬੀਆਂ ਦੇ ਹੁੰਦਾ ਹੀਹੈ, ਇਹ।
ਤੇ ਹੈਗਾ। ਪਾਣੀ ਵਾਲੀ ਜਗ੍ਹਾ ਤੇ ਜਿੱਥੋਂ ਹਨਾ ਪਾਣੀ ਪੀਂਨੇ ਹਾਂ, ਆਪਾਂ ਉੱਥੇ ਦੀਵਾ ਬਾਲਦੇ ਨਾਲ ਮੋਟਰ ਲੱਗੀ ਹੁੰਦੀ ਆ, ਕਈਆਂ ਦੇ। ਕਈਆਂ ਦਾ ਨਲਕਾ ਹੁੰਦਾ ਹੈ ਨਾ, ਉੱਥੇ ਰੱਖਣਾ ਇੱਕ ਦੀਵਾ। ਤੇ ਬਾਕੀ ਕੋਠੇ ਦੇ ਸਾਰੇ ਹਨਾ, ਗੇਟ 'ਤੇ ਦੀਵੇ ਰੱਖਦੇ ਨੇ। ਉਹ ਰਾਤ ਨੂੰ ਹਨਾ ਪੂਰਾ ਚਾਨਣ ਕਰਦੇ ਨੇ, ਲਾਈਟਾਂ ਹੁਣ ਚਲੋ ਲੜੀਆਂ-ਲੁੜੀਆਂ ਵੀ ਲਾਂਨੇ ਹਾਂ, ਆਪਾਂ ਹਨਾ ਸਾਰੇ।
ਉਹ ਰੱਖਣਾ ਘਰ ਦੀ ਸਾਫ਼-ਸਫਾਈਆਂ ਦਾ, ਤਿੰਨ-ਚਾਰ ਦਿਨ ਪਹਿਲਾਂ।
ਹਾਂਜੀ-ਹਾਂਜੀ, ਉਹ ਤਾਂ ਸਰ ਪਹਿਲੇ ਸ਼ੁਰੂ ਹੋ ਜਾਂਦੀਆਂ, ਥੋੜੇ ਦੀਵਾਲੀ ਆਉਣ ਤੋਂ ਪਹਿਲੇ ਕਿੰਨੇ ਦਿਨ ਪਹਿਲੇ ਸ਼ੁਰੂ ਹੋ ਜਾਂਦੀ ਹੈਜੀ, ਤਿਆਰੀ ਕਰਨੀ ਇਹ ਕੁੱਝ ਕਰਨਾ।
ਬਾਕੀ ਉਂ ਵੀ ਆ ਜਿਹੜੀਆਂ ਆਪਣੇ ਆ ਨਾ ਪੰਜਾਬੀਆਂ'ਚ ਸ਼ੁਭ ਮੰਨਦੇ ਆਂ, ਦੀਵਾਲੀ ਦਾ ਤਿਉਹਾਰ। ਤੇ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀ ਸੇਲ ਹੁੰਦੀ ਹੈ, ਦੁਕਾਨਾਂ ਦੀ। ਉਹ ਵੀ ਸਭ ਤੋਂ ਜ਼ਿਆਦਾ ਹਨਾ ਚੀਜ਼ਾਂ ਖਰੀਦਦੇ ਹਾਂ ਆਪਾਂ, ਉਹ ਦਿਵਾਲੀ ਤੇ ਹੀ ਖਰੀਦਦੇ ਹਾਂ, ਕਿਸੇ ਨੇ ਗੱਡੀ ਲੈਣੀ ਹੋਵੇ, ਕਿਸੇ ਨੇ ਮੋਟਰ ਮੋਟਰਸਾਈਕਲ, ਕਿਸੇ ਨੇ ਸਾਈਕਲ ਵੀ ਲੈਣਾ ਹੋਏ। ਕਿਸੇ ਨੇ ਭਾਂਡੇ ਵੀ ਲੈਣੇ ਉਹ ਸੋਚਦਾ, ਵੀ ਦਿਵਾਲੀ ਤੇ ਹੀ ਲਉਂਗੇ ਉਹ ਤੋਂ ਪਹਿਲਾਂ ਕੋਈ ਨਹੀਂ ਖਰੀਦਦਾ।
ਅਛਾ ਜੀ, ਤੁਹਾਡਾ ਮਤਲਬ, ਦੀਵਾਲੀਆਂ ਤੇ ਹੀ ਆਹ ਚੀਜ਼ਾਂ ਲੈਂਦੇ ਆ ਜੀ।
ਜੀ- ਜੀ।
ਚਲੋ, ਇਹ ਐ ਵੀ ਤਾਂ ਵਧੀਆ ਦੀ ਗੱਲ ਆ, ਹੁਣ ਜਿੱਦਾਂ ਨਵੇਂ ਸਾਲ ਦਾ ਤਉਹਾਰ ਜੀਦਾ, ਨੂੰ ਨਵਾਂ ਸਾਲ ਦਾ ਤਉਹਾਰ ਕਿੱਦਾਂ ਦਾ ਲੱਗਦਾ?
ਸਾਲ ਤਾਂ ਵੀਰੇ, ਨਵਾਂ ਸਾਲ ਤਾਂ ਉਂ ਮਤਲਬ ਉਂਈ ਹੈ ਮਨਾਇਆ ਤਾਂ ਹੈ ਨਹੀਂ ਕਦੀ, ਠੀਕ ਹੈ, ਬਾਕੀ ਉਂ ਆਂ ਵੀ, ਆ ਓਹੀ ਹੈ। ਵੀ, ਨਿਊ ਈਅਰ ਕਹਿ ਦਿੰਨੇ ਆਂ। ਬਾਕੀ ਸਾਲ ਤਾਂ, ਨਿਕਲਦਾ ਪਤਾ ਨਹੀਂ ਲੱਗਦਾ। ਚਾਹੇ ਤਿਉਹਾਰ ਆ, ਹੁਣ ਤਾ ਮਤਲਬ ਬਹੁਤ ਸਪੀਡ ਨਾਲ ਟਾਈਮ ਭੱਜ ਰਿਹਾ ਐਂ ਲੱਗਦਾ ਬਿ ਨਾ ਹੇ ਦੋ ਤਿੰਨ ਮੀਨੇ ਹੀ ਹੋਏ ਆ ਤੇ ਨਵਾਂ ਸਾਲ ਆ ਗੇਆ ਐਹੋ ਜਿਹਾ ਹੋ ਹੋਇਆ ਪਿਆ। ਇੰਨੀ ਸਪੀਡ ਨਾਲ ਟਾਈਮ ਜਾ ਰੇਆ। ਬਾਕੀ ਤਿਉਹਾਰ ਬਹੁ ਵਧੀਆ ਨਵਾਂ ਸਾਲ ਤੇ ਆਪਾਂ ਕਮਿਟਮੈਂਟ ਕਰ ਦੇਂਨੇ ਬੀ ਆ ਅੱਜ ਤੋਂ ਬਾਦ ਏ ਕਰੂੰਗਾ ਏ ਨੀ ਕਰੂੰਗਾ। ਜੇਕ ਕਿਸੇ ਦੀ ਬੁਰੀ ਆਦਤ ਹੁੰਦੀ ਆ ਏ ਆਦਤ ਛੱਡ ਦੇਣੀ ਆ ਕੋਈ ਜਿਹੜੇ ਆ ਨਾ, ਕਰਨਾ ਟਾਸਕ ਲੇਵੇ ਹੁੰਦੇ ਆ ਨਾ ਵੀ ਮੈਂ ਏ ਸਾਲ ਦੇ ਅੰਦਰ ਅੰਦਰ ਏ ਬਣਾ ਲੂੰਗਾਾ ਏ ਘਰ ਬਣਾ ਲੂੰਗਾ ਐਂਨਾ ਕਰੀਅਰ ਚ ਇੰਨਾ ਅੱਗੇ ਲੰਘ ਜੂਗਾ ਐਂਨੇ ਮੈਂ ਗਾਣੇ ਲਿਖ ਦੂੰਗਾ ਜੇ ਮੈਂ ਗਾਣੇ ਲਿਖਦਾ
ਐਂਨੀਆਂ ਮੈਂ ਫਿਲਮਾਂ ਬਣਾ ਦੂੰਗਾ ਜੇ ਮੈਂ ਫਿਲਮਾਂ ਬਣਾਨਾ।
ਹਾਂਜੀ- ਹਾਂਜੀ ਭਾਜੀ ਧਾਡੀ ਗੱਲ ਬਿਲਕੁਲ ਸਹੀ ਹੈਗੀ ਆ ਜੀ।
ਉ ਫੇਰ ਲੈ ਕੇ ਚੱਲ ਦੇ ਆ ਓ ਸਾਰੇ ਈ ਲੈਂਦੇ ਆ ਰੈਵਲੂਸ਼ਨਸ ਲਈ
ਅੱਛਾ ਜੀ ਹੋਣ ਤੁਸੀਂ ਹੋਲੀ ਦਾ ਮਨਾਉਂਦੇ ਹੋ ਬਾਈ ਹੋਲੀਦਾਂ ਸਾਡੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਹੈਗੇ ਆ। ਸਾਰੇ ਫਰੈਂਡ ਫੈਮਲੀ ਮਿਲ ਕੇ ਆਪਾਂ ਮਨਾਉਂਦੇ ਹ ਹੈਗੇ ਆ ਜੀ, ਤੁਸੀਂ ਮ ਕਿੱਦਾਂ ਮਨਾਉਂਦੇ ਜੀ ਹੋਲੀ?
ਬ ਹੋਲੀ ਬਾਕੀ ਮੈਂ ਤਾਂ ਹੋਲੀ ਦੇ ਓ ਤੋਂ ਬਚਦਾ ਆ ਵੀਰੇ ਵੈਸੇ। ਬਾਕੀ ਫਸ ਜਾਂ ਯਾਰ ਦੋਤਾਂ ਨੂੰ ਪਤਾ ਲੱਗਦਾ ਵੀ ਘਰੇ ਆ ਫਿਰ ਛੱਡਦੇ ਨ ਅਗਲੇ। ਫਿਰ ਘਰੋਂ ਲੈ ਜਾਂਦੇ ਐ, ਫਿਰ ਸ ਮੀ ਮਤਲਬ ਨਾ
ਘਰੋਂ ਖਿੱਚ ਕੇ ਲੈ ਜਾਂਦੇ ਹੈਗੇ ਜੀ। ਹਾਂਜੀ ਸਾਡੇ ਵੀ ਏਦਾਂ ਈ ਹੈਗਾ ਹੈ ਜੀ ਜਦੋਂ ਸਾਡੇ ਤੇ ਮਾਮੇ ਦਾ ਮੁੰਡਾ ਇੱਕ ਵਾਰੀ ਆ ਗਿਆ ਸੀਗਾ, ਆਪਾਂ ਤਾਂ ਹੋਲੀ ਖੇਡ ਵੀ ਲਈ ਸੀਗੀ ਜੀ। ਸਾਰਾ ਕੁਛ ਕਰ ਲਿਆ ਸੀਗਾ, ਨਹਾ ਨੂ ਲਿਆ ਸਾਰਾ ਕੁਛ ਕਰ ਲਿਆ ਓ ਆ ਗੇ ਹੋਲੀ ਖੇਡਣ ਆਪਾਂ ਕੇਆ ਆਪਾਂ ਵ ਸਾਰਾ ਕੁੱ ਕਰ ਲਿਆ ਹੁਣੇ ਅਸ ਨਾ ਨੂ ਕੀ ਹਟੇ ਮੈਂ ਤਾਂ ਆਇਆ ਨੀ ਥੱਲੇ ਮੇਰਾ ਵੱਡਾ ਭਰਾ ਆਇਆ ਉਨੂੰ ਆਇਆ ਸਾਰਾ ਰੰਗ ਰੁੰਗ
ਅੱਛਾ।
ਤੁਈ ਦੱਸੋ ਜੀ ਤੁਆਡੇ ਉਦਰ ਕਿੱਦਾਂ ਮਨਾਂਦੇ ਵਧੀਆ ਤਰੀਕੇ ਨਾਲ ਹੱਲੀ?
ਹੋਲੀ ਵੀਰੇ ਆਪਣੇ ਵਧੀਆ ਮਤਲਬ ਜਾਂ ਸੋਸਾਇਟੀ ਠੀਕ ਆ ਸਾਡੀ ਨਾ ਮਤਲਬ ਠੀਕ ਠਾਕ ਰੰਗ ਰੂੰਗ ਲਾ ਕੇ ਹਨਾ ਪਿਆਰ ਭਰੇ ਚ ਓ ਜਿਵੇਂ ਨਾ ਫਿਲਮਾ ਚ ਹੁੰਦਾ ਥੋੜਾ -ਥੋੜਾ ਰੰਗ ਲਾ ਕੇ ਉਹ ਜਾ ਲਾਨੇਂ ਆ ਬਾਕੀ ਜੇ ਯਾਰ ਦੋਸਤ ਆ ਜਾਂਦੇ ਆ ਓ ਫਿਰ ਛੱਡਦੇ ਨੀ। ਓਨਾਂ ਨੇ ਪਾਣੀ ਵੀ ਗੇਰਨਾ ਉਦਾ ਓਨਾ ਨਾਂ ਨੇ ਰੰਗ ਵੀ ਲਾਣਾ ਉਹਨਾਂ ਨੇ ਸਾਲੇ ਕੇ ਰੰਗ ਵੀ ਲੱਥ ਜਾਦੇ ਆ ਜੇੜੇ ਉਤਰਨ ਨਾ ਤਿੰਨ ਚਾਰ- ਚਾਰ ਹ ਲਾਂਦੇ ਆ ਪੱਕੇ ਰੰਗ ਜੇੜੇ ਯਾਰ ਦੋਸਤ ਹੁੰਦੇ ਆ ਓ ਕਿੱਥੇ ਟਲਦੇ ਆ।
ਐਨੇ ਸਾਡੇ ਧ ਕੇ ਨੀ ਜਾਂਦੇ ਜੀ ਆਪਾ ਚਲੋ ਓ ਏ ਹੈ ਕਿ ਕੱਚੇ ਨਈ ਆ ਹ
ਕੋਰ ਵਾਲੇ ਲਾ ਦੇਦੇ ਹੁੰਦੇ ਆ ਤਾਂ ਹੀ ਤਾਂ ਬਚਦਾ ਮੈਂ ਓਨਾਂ ਤੋਂ। ਸੱਸੀ ਕਾਲ ਬਈ।